ਸਸ ਸ੍ਰੀ ਕਾਲ ਜੀ। ਸਭ ਠੀਕ ਬਸ ਕੁਛ ਨੀ। ਬੈਠੇ ਦੇ ਸੀ। ਅੱਛਾ-ਅੱਛਾ ਰੋਟੀ ਪਾਨੀ ਹੋ ਗਿਆ। ਹਾਂ ਹੋ ਗਿਆ। ਕਿ ਬਨਾਐ? ਮਾਂ ਰਾਜਮਾ।
ਅੱਛਾ! ਮਾਂ ਰਾਜਮਾ।
ਅੱਛਾ-ਅੱਛਾ ਹੋਰ ਘਾਰ ਸਭ ਠੀਕ ਏ। ਸਭ ਵਧੀਆ ਅੱਛਾ-ਅੱਛਾ।
ਬਸ ਲੇਟੇ ਹੋਏ ਸੀ, ਹੁਣ ਬਾਜ਼ਾਰ ਚੱਲੇ ਸੀ।
ਅੱਛਾ ਬਜ਼ਾਰੋਂ ਕਿ ਲੈਨ ਜਾਨਾ।
ਬਾਜ਼ਾਰ ਚਲੇ ਸੀ। ਹੋਰ ਕੱਪੜੇ ਲੈਨ ਚੱਲੇ ਸੀ।
ਅੱਛਾ-ਅੱਛਾ ਕਿਦੇ ਵਾਸਤੇ ਉਂਜੇਈ, ਆਪਣੇ ਵਾਸਤੇ। ਅੱਛਾ-ਅੱਛਾ ਵਿਆ ਵਿਯੂ ਜਾਨਾ ਕੇ ਔਂਦਾ ਈ। ਵਿਆ ਵਿਯੂ ਜਾਨਾ ਕੇ ਔਂਦਾ ਈ।
ਤੇਆਰ ਹੋ ਕੇ ਜਾਵਾਗੇ।
ਅੱਛਾ ਵਿਆ ਜਾਨਾ ਤੁਸੀਂ ਅੱਜ। ਅੱਛਾ ਹੋਰ ਫੇਰ।
ਹੈਲੋ ਦੱਸੋ। ਚੱਲੇ ਸੀ ਬਸ ਸਕੂਟੀ ਤੇ
ਹੋਰ ਤੁਸੀਂ ਕੀ ਪਾਇਐ?
ਮੈਂ ਕੀ ਬਨਾਏਆ ਸੀ ਦੁਪੈਰੇ ਬਨਾਏ ਸੀ, ਰਾਜਮਾਂ ਚਾਵਲ ਨਾਲ ਚਟਨੀ ਬਣਾਈ ਸੀ ਦੁਪਹਿਰ ਦੇ ਆਲੂ ਸ਼ਿਮਲਾ ਮਰਚ ਪਏ ਸੀ
ਅੱਛਾ
ਹਾਂਜੀ ਹੋਰ ਦੱਸੋ ਕੱਲ ਦੇਖੋ ਹਜੇ ਪਤਾ ਨੀ ਕੁਛ ਕੀ ਬਣਾਣਾ ਐ ਪਾਣੀ ਵਾਣੀ ਗਰਮੀ ਇਤਨੀ ਐ ਹਾਂ ਤਾਂ ਹੈ ਗਰਮੀ ਇਤਨੀ ਕੀ ਕਰੀਏ
ਤੁਸੀਂ ਕੀ ਬਣਾਇਆ ਪਾਣੀ ਵਾਣੀ ਪੀਤਾ ਐ ਹੋਰ ਹਾਂ ਪਾਣੀ ਵਾਣੀ ਪੀਂਦੇ ਰਹੋ ਬੜੀ ਗਰਮੀ ਐ ਪਾਣੀ ਵਾਣੀ ਪੀਂਦੇ ਰਹੋ ਆਰਾਮ ਨਾਲ ਬਸ ਹੋਰ ਕੀ
ਸਾਡੇ ਆਪ ਇਥੇ ਮੀਂ ਗਰਮੀ ਐ ਸਾਡੇ ਇੱਥੇ ਕੱਲ ਇੱਕ ਮਹੱਲੇ ਚੋਂ ਹੋਰ ਛਿਪਕਲ ਹੀ ਨਿਕਲੀ ਬੜੀ ਵੱਡੀ ਗੰਗਾ ਨਗਰ ਕਲੋਨੀ ਸਾਡੇ ਇੱਧਰ ਹਾਂ
ਸ਼ਿਪਕਲੀ ਸੀ ਕੀ ਸੀ
ਉਹ ਕੀ ਕਹਿੰਦੇ ਨਾ ਉਹ ਮੋਸਟਰ ਲੈਜਟ ਮੋਸਟ ਲਿਜਾਰਟ
ਹਾਂ ਮੇਰੇ ਕੋਲ ਤਾਂ ਰੀਲ ਆਈ ਸੀ ਮੈਂ ਰੀਲ ਵੇਖੀ ਸਾਡੇ ਸ਼ਹਿਰ ਈ
ਸਮ ਸੈਂਡ ਕਰ ਦੋਗੇ
ਹਾਂ ਹਾਂ ਕਰਾਂਗੀ
ਹਾਂਜੀ ਕਰ ਦੇਣਾ ਜ਼ਰਾ
ਹਾਂ ਬੜੀ ਵੱਡੀ ਸੀ ਅਸੀਂ ਤਾਂ ਆਪ ਵੇਖ ਕੇ ਹੈਰਾਨ ਹੋ ਗੇ
ਅੱਛਾਂ ਫੜਲੀ ਗਈ ਐ
ਹਾਂ ਫੜ ਲਈ ਐ ਉਹ ਹੱਥੋਂ ਰਾਤੀ ਆਇ ਜਿਸ ਟਾਈਮ ਉਹ ਘਰ ਕੋਈ ਹੈ ਨੀ ਸੀ ਤੇ ਉਹਨਾਂ ਦੇ ਘਰ ਤੇ ਉਹਨਾਂ ਨੇ ਫੜਿਆ ਫੇਰ ਤੇ ਵੇਖਿਆ ਫੇਰ ਤੇ ਉਹ ਨਾਲ ਹੀ ਫੋਨ ਕਰਤਾ ਉਹਨਾਂ ਨੂੰ ਤੇ ਫੇਿਰ ਆ ਗਏ ਹੋਰ
ਬੜੀ ਵੱਡੀ ਸੀ
ਉਹ ਫੜ ਕੇ ਲੈ ਗਏ ਉਹਨੂੰ ਤੇ ਹੁਣ
ਕਿੰਨੀ ਵੱਡੀ ਸੀ ਮਲਬ
ਅ ਐ ਮੰਨ ਲੋ ਸਾਡੇ ਹੱਥ ਤੌ ਕੋਣੀ ਜਿੰਨੀ
ਅੱਛਾ ਇੰਨੀ ਜੀ
ਸਾਡੇ ਹੱਥ ਤੋ ਕੋਨੀ ਜਿੰਨੀ
ਕੋਨੀ ਹੈ ਹੁੰਦੀ ਐ ਹੱਥ ਥੱਲੇ ਵਾਲੀ
ਹੁਣ ਆਪਣੀ ਹੱਥ ਦੀ ਉਂਗਲ ਤੋਂ ਕੋਨੀ ਤੱਕ ਜਿੰਨਾਂ ਵਿੱਚ ਗੈਪ ਆਂਦਾ ਸਾਰੀ ਇੰਨੀ ਵੱਡੀ
ਅੱਛਾ
ਹਾਂ ਅੱਛੀ ਖਾਸੀ ਚੋੜੀ ਥੀ
ਹੂੰ
ਗੁਡੂ ਆਹੋ ਬੜੀ ਵੱਡੀ ਸੀ ਅਸੀਂ ਤੇ ਆਪ ਵੇਖੀ ਮਤਲਬ ਕਿਹੜੀ ਚੀਜ਼ ਦਾ ਹੋਰ ਘਰ ਸਭ ਠੀਕ ਕੀ ਕਰਦੇ ਪਏ ਸੀ ਚਾਹ ਚੂ ਹੋ ਗਈ ਪਾਣੀ ਪੂਣੀ ਸਭ ਹੋ ਗਿਆ
ਹਾਂ ਹੋ ਗਿਆ
ਦੁੱਧ ਰ ਦੁੱਧ ਨੂੰ ਕਿ ਹੋਇਆ ਤੁਹਾਡੇ ਅੱਜ
ਘੱਟ ਦੁੱਧ ਨੂੰ ਕਿ ਹੋਣਾ ਸੀ
ਨਾ ਸਾਡਾ ਨਹੀਂ ਰੁੜਿਆ ਸਾਡਾ ਨਹੀਂ ਰੁੜਿਆ ਨਾ ਹੋਰ ਕੀ ਬਣਾਇਆ ਕੀ ਬਣਾਇਆ ਤੁਸੀ ਹੈਲੋ ਸਤਿ ਸ਼੍ਰੀ ਅਕਾਲ ਪਤਲੇ-ਪਤਲੇ ਗਾੜੇ-ਗਾੜੇ
ਨਾ ਅਸੀ ਤਾਂ ਪਤਲੇ ਪਤਲੇ ਹੀ ਬਣਾਣੇ ਆ ਰਾਜਮਾ ਪਤਾ ਹੀ ਆ ਸਾਡੇ ਰਾਜਮਾ ਲੱਗਦੇ ਸਾਰਿਆਂ ਨੇ ਆਵਾਜ਼ ਨਾ ਰਪੀਟ ਆਂਦੀ ਪਈ ਏ
ਬੋਲ ਅੱਛਾ
ਅੱਛਾ ਇੱਕ ਮਿੰਟ ਰੁਕੋ ਬੱਚਾ ਕਹਿੰਦਾ ਬੂਆ ਬੰਦ ਕਰੋ ਬੱਚੋ ਬੂਆ ਬੰਦ ਕਰ ਦੋ ਉਹ ਵਾਲਾ ਸਾਰੀ ਹਵਾ ਬਾਹਰ ਨਿਕਲਦੀ ਪਈ ਏ ਏ ਸੀ ਦੀ ਇਕ ਤਾਂ ਬੱਚੇ ਨਹੀਂ ਸੁਣਦੇ ਇਹਦੀ ਗਰਮੀ ਚ ਬੂਆ ਖੋਲ ਕੇ ਬੈਠੇ ਕੀ ਹੋਇਆ ਦੱਸੋ ਹਾਂਜੀ ਹੋਰ ਕੀ ਕਰਦੇ ਮੋਗੇ ਅੱਛਾ ਘਰ ਸਭ ਠੀਕ
ਸਭ ਵਧੀਆ
ਜਨਾਨੀ ਤੁਹਾਡੇ ਬੱਚੇ ਸਭ ਵਧੀਆ ਆਗੀ ਤੁਹਾਡੀ ਤੁਹਾਡੀ ਵਾਈਫ ਆਗੀ ਪੇਕੇ ਤੋਂ
ਹੈ
ਤੁਹਾਡੀ ਵਾਈਫ ਪੇਕੇ ਗਈ ਵੀ ਸੀ ਆ ਗਈ ਪੇਕੇ ਤੋਂ
ਉਹ ਕੁੰਡੀ ਲਾ ਕੇ ਭੱਜ ਗਈ ਏ ਬੱਚੇ ਬਾਹਰੋਂ
ਕਿਉਂ
ਬੱਚੋ ਕੁੰਡੀ ਖੋਲੋ
ਅੱਛਾ ਹੁਣ ਤਾਂ ਬੱਚੇ ਬੜੇ ਤੇਜ਼ ਨੇ ਸੁਣਦੇ ਨੀ ਬੱਚੇ ਕਿਸੇ ਦੀ
ਖੋਲਦੇ ਨੀ ਬਾਹਰ ਕੁੰਡੀ
ਹਾਂ, ਹਾਂ ਨਹੀਂ ਸਹੀ ਏ ਗਰਮੀ ਵਧੀਆ ਜ਼ਿਆਦਾ ਏ ਨਾ
ਹੂੰ
ਹਾਂਜੀ ਹੋਰ ਸਭ ਠੀਕ
ਸਭ ਵਧੀਆ
ਕੀ ਕਰਦੇ ਪਏ ਸੀ
ਚੱਲੇ ਸੀ
ਅੱਜ ਕਿੱਥੇ
ਸ਼ੋਪਿੰਗ ਤੇ
ਸ਼ੋਪਿੰਗ ਹੁਣ ਕਿਥੇ ਸ਼ੋਪਿੰਗ ਕਰਨ ਚੱਲੇ ਸੀ
ਕੱਪੜੇ ਕੁਪੜੇ ਲੈਣ
ਕਾਹਦੇ ਵਾਸਤੇ ਕੀ ਹੋਇਆ ਸਾਰੇ
ਕੱਪੜੇ ਲੈਣ ਚੱਲੇ ਸੀ
ਅੱਛਾ, ਅੱਛਾ ਕਿਹਦੇ ਵਾਸਤੇ
ਆਪਣੇ ਵਾਸਤੇ ਮੰਮੀ ਵਾਸਤੇ
ਕਿਉਂ ਕਿ ਚੱਲੇ ਓ।
ਵਿਆਹ ਤੇ।
ਕਿਦਾ ਵਿਆਹ ਏ?
ਮੇਰੇ ਚਾਚੇ ਦੇ ਮੁੰਡੇ ਦਾ।
ਅੱਛਾ, ਤੁਹਾਡੇ ਚਾਚੇ ਦੇ ਮੁੰਡੇ ਦਾ, ਕਿੱਧਰ ਕਰਦੇ ਪਏ ਨੇ ਵਿਆਹ, ਕਿੱਧਰ ਏ?
ਗਾਜੀਆਬਾਦ।
ਅੱਛਾ-ਅੱਛਾ, ਐਡੀ ਦੂਰ ਜਾਓਗੇ?
ਹੈਂ! ਹਾਂਜੀ, ਅਸੀ ਵੀ ਜਾਵਾਂਗੇ। ਹਾਂ, ਓਹੀ ਹਾਂ-ਹਾਂ। ਬਸ, ਕੁਛ ਨੀ।
ਰੋਟੀ-ਰੁਟੀ ਖਾਧੀ ਮੈਂ ਤੇ ਆਪ ਹੁਨ ਪਾਨੀ ਲੈ। ਕੈ ਰੇਐ ਏਡੀ ਗਰਮੀ'ਚ ਬੰਦਾ, ਚਾਓ ਪੀਨ ਦਾ ਮਨ ਨੀ ਕਰਦਾ, ਮਤਲਬ ਪਾਨੀ। ਪੀਂਦੇ ਰੋ ਪਾਨੀ, ਪੀਂਦੇ ਰੋ ਰੂਅਫ਼ਜ਼ਾ, ਪੀਂਦੇ ਰੋ ਪਾਨੀ, ਪੀਂਦੇ ਰੋ।
ਅਜ ਕੀ ਬਨਾਓਗੇ?
ਦੇਖੋ ਕੱਲ ਕੀ ਬਨਾਨੇ ਆ, ਅੱਜ 'ਤੇ ਰਾਜਮਾ ਬਨਾਏ ਸੀ। ''ਮੈਂ ਕਿਆ ਵੇਖਨੇ ਆ, ਹੁਨ ਕੀ ਬਨਾਨੈ? ਹਜੇ, ਕੁੱਛ ਪਤਾ ਨੀ ਪੱਕਾ ਪਤਾ ਨੀ ਕੀ ਬ ਦਾਲ-ਘੀਆ ਨੀ ਬਨਨਾ, ਪਤਾ ਈ ਏ, ਏਡੀ ਗਰਮੀ ਏ, ਬੰਦਾ ਕੀ ਖਾਏ ਗਰਮੀਆਂ 'ਚ?
ਹਾਂ, ਸਾਗ ਵਿਚ ਪਤਾ ਕੀ ਪੈਂਦਾ? ਹਾਂ, ਔਈਓ ਸਹੀ ਜੇ।
ਹਾਂ, ਹੋਰ?
ਬਸ।
ਕੀ ਕਰਦੇ ਪਏ ਸੀੇ, ਨ੍ਹਾਤੇ- ਧੋਤੇ ਦੋ ਟੈਮ ਨ੍ਹਾਦੇ ਓ, ਇਕ ਵਾਰ ਨ੍ਹਾਦੇ ਓ ਤੁਸੀ?
ਦੋ ਟੈਮ।
ਅੱਛਾ, ਅਸੀਂ ਆਪ ਦੋ ਟੈਮ ਨ੍ਹਾਨੇ ਆ, ਸਵੇਰੇ ਵੀ, ਸ਼ਾਮੀ ਵੀ। ਚਲੋ ਠੀਕ ਐ ਫਿਰ, ਠੀਕ ਏ।